ਹਾਂਜੀ ਸਸ ਰੀ ਕਾਲ ਜੀ। ਸਸ ਰੀ ਕਾਲ, ਕੀ ਹਾਲ ਏ।
ਬਸ ਵਧੀਆ ਤੁਸੀਂ ਸੁਣਾਓ ਕੀ ਹਾਲ ਨੇ, ਕਿਵੇਂ ਯਾਦ ਕੀਤਾ ਅੱਜ?
ਬਸ ਬੈਠੀ ਦੀ ਸੀ ਤੁਸੀਂ ਤਾਂ ਯਾਦ ਕਰਨਾ ਨੀ
ਹੂੰ ਬਸ ਟਾਈਮ ਹੀ ਨੀ ਲੱਗਦਾ ਬੱਚਿਆਂ ਚ ਬੱਚਿਆਂ ਚ ਟਾਈਮ ਹੀ ਨੀ ਲਗਦਾ ਬਸ ਉਹੀ ਨਾ ਬੱਚੇ ਆਏ ਤੇ ਟਾਈਮ ਨੀ ਲਗਦਾ। ਬੱਚਿਆਂ ਦੀ ਛੁੱਟੀਆਂ ਪਈਆਂ ਹੁਣ ਸਾਡੀਆਂ ਥੋੜੀਆਂ ਪਈਆਂ ਨੇ ਸਾਡੇ ਬੱ
ਆਹ ਸਹੀ ਗੱਲ ਐ। ਚਲੋ ਕੋਈ ਨੀ ਉਹ ਜਰੂਰ ਛੁੱਟੀਆਂ ਵੀ ਵੇਖ ਖ ਜ਼ਰੂਰੀ ਹੈ ਗਰਮੀ ਧੋਪੀ ਨਹੀਂ ਸੀ ਬਾਹਰ ਹਨਨਾ ਹੋਰ ਕੀ ਕਰਦੇ ਰਏ ਹੋ ਹੈਲੋ ਹੈਲੋ ਹੋਰ ਦੱਸੋ ਕੀ ਕਰਦੇ ਪਏਓ ਹੈਲੋ ਹੈਲੋ